ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ?
ਕੀ ਕਰਦੇ?
ਬਸ ਕੁਛ ਨੀ ਬੈਠੇ ਸੀਗੇ ਰੋਟੀ ਪਾਣੀ ਖਾ ਕੇ। ਹਾਂਜੀ ਹਾਂਜੀ, ਹੋਰ
ਹੋਰ ਹੋਰ ਦੱਸੋ ਫੇਰ।
ਬਸ ਜੀ ਬੈਠੀ ਸੀ ਰੋਟੀ ਖਾ ਕੇ।
ਅੱਛਾ,
ਅੱਜ ਮੈਂ ਯਾਦ ਹੀ ਕਰ ਰਹੀ ਸੀਗੀ ਆਪਣੇ ਜਿਹੜੇ ਸਕੂਲ ਦੇ ਅਧਿਆਪਕ ਸੀ ਉਹਨਾਂ ਦੀ ਯਾਦ ਆ ਰਹੀ ਸੀ ਮੈਨੂੰ ਤਾਂ ਮੈਂ ਸੋਚ ਰਹੀ ਸੀ ਕਿ। ਸਾਡੇ ਜੀਵਨ ਚ ਜਿਹੜੇ ਸ਼ਿਕਸ਼ਕ ਹੁੰਦੇ ਨੇ। ਉਹਨਾਂ ਦਾ ਕਿੰਨਾ ਵੱਡਾ ਮਤਲਬ ਕਿੰਨੀ ਵੱਡੀ ਭੂਮਿਕਾ ਹੁੰਦੀ ਐ ਉਹਨਾਂ ਦੀ ਸਾਡੀ। ਜ਼ਿੰਦਗੀ ਚ ਕਿੰਨਾ ਸਾਨੂੰ ਪ੍ਰੇਰਿਤ ਕਰ ਦਿੰਦੇ ਹਨਾ ਓ
ਹਾਂ ਉਹੀ ਬਣਾਂਦੇ ਨੇ। ਕੋਈ ਬੱਚਾ ਪੜਾ ਪੜ੍ਹ ਲਿਖਿਆ ਫਿਰ ਉਹੀ ਅੱਗੇ ਕੰਮ ਆਂਦਾ।
ਹਾਂਜੀ ਹਾਂਜੀ, ਜਿਹੜੇ ਸ਼ਿਕਸ਼ਕ ਹੁੰਦੇ ਨੇ ਉਹ ਸਾਡੇ ਜੀਵਨ ਦੇ ਸਭ ਤੋਂ ਮਤਲਬ ਮਹੱਤਵਪੂਰਨ ਮਾਰਗ ਦਰਸ਼ਕ ਹੁੰਦੇ ਨੇ। ਉਹ ਕੇਵਲ ਸਾਨੂੰ ਕਿਤਾਬਾਂ ਦਾ ਗਿਆਨ ਨਹੀਂ ਦਿੰਦੇ ਬਲਕਿ ਉਹ ਸਾਨੂੰ ਇੱਕ ਅੱਛਾ ਇਨਸਾਨ ਬਣਨਾ ਵੀ ਸਿ,
ਬਣਾਂਦੇ ਨੇ ਹਾਂ ਸਹੀ ਗੱਲ ਆ।
ਸਭ ਕੁਛ ਸਿਖਾਂਦੇ ਆ ਓ ਸਾਨੂੰ ਕਿ ਇਸ ਲਈ ਤੇ ਕਿਆ ਮੈਂ ਤਾਂ ਸੋਚਦੀ ਇਸ ਲਈ ਬੰਦਾ ਕਹਿੰਦਾ। ਕਿ ਜਿਹੜੇ ਸ਼ਿਕਸ਼ਕ ਹੁੰਦੇ ਨੇ ਨਾ ਉਹ ਮਤਲਬ ਸਾਡੇ ਮਾਤਾ ਪਿਤਾ ਤਾਂ ਹੀ ਹੈਗੇ ਇੱਕ ਤਰੀਕੇ ਨਾਲ।
ਅੱਛਾ ਹਾਂ, ਇਹ ਤਾਂ ਹੈ ਸਹੀ ਗੱਲ।
ਹਾਂਜੀ ਹਾਂਜੀ, ਕਿਉਂਕਿ ਦੇਖੋ ਬੱਚਾ ਅਹ ਘਰੋਂ ਸਕੂਲ ਜਾਂਦਾ ਹੈ ਹਨਾ। ਛੇ ਸੱਤ ਘੰਟੇ ਸਕੂਲ ਚ ਰਹਿੰਦਾ ਤਾਂ ਇੱਕ ਜਿਹੜੀ ਸ਼ਿਕਸ਼ਕ ਹੁੰਦੀ ਐ ਹਨਾ। ਉਹ ਉਹਨੂੰ ਆਪਣੀ ਬਿਲਕੁਲ ਮਾਂ ਮਾਂ ਦੀ ਤਰ੍ਹਾਂ ਪਿਆਰ ਕਰਦੀ ਐ। ਹਾਂਜੀ ਹਾਂਜੀ, ਹਾਂਜੀ ਹਾਂਜੀ, ਤਾਂ ਸਿਕਸ਼ਕ ਵੀ ਉਹਨੂੰ ਮਤਲਬ ਵੀ ਬਿਲਕੁਲ ਇੱਕ ਮਾਂ ਦੀ ਤਰ੍ਹਾਂ
ਹਾਂ, ਏ ਤੇ ਹੈ।
ਤੁਹਾਨੂੰ ਬਹੁਤ ਨਈ ਨਈ ਚੀਜ਼ਾਂ ਸਿਖਾਦੇ ਆਂ ਤਾਂ ਮੈਂ ਵੀ ਆਪਣੇ ਸ਼ਿਕਸ਼ਕ ਨੂੰ ਯਾਦ ਕਰ ਰਹੀ ਸੀ ਅੱਜ ਬਹਿ ਕੇ। ਕੇ ਪੁਤਾ ਪੁਰਾਣੀ ਤਸਵੀਰਾਂ ਦੇਖ ਰਹੀ ਸੀ ਤਾਂ ਮੈਨੂੰ ਉਹਨਾ ਦੀ ਯਾਦ ਆਈ। ਹਾਂਜੀ ਹਾਂਜੀ,
ਕੀ ਕੀ ਯਾਦ ਆਇਆ ਫਿਰ
ਕੀ ਕਹਿ ਰਹੇ ਸੀ।
ਮੈਂ ਕੀ ਕੀ ਚੀਜ਼ਾਂ ਯਾਦ ਆਈਆਂ ਮਤਲਬ ਐਸੀਆਂ।
ਮਤਲਬ ਮੈਨੂੰ ਬਹੁਤ ਕੁਛ ਯਾਦ ਆਇਆ ਵੀ ਮਤਲਬ ਆਪਾਂ ਬਚਪਨ ਚ ਜਿਵੇਂ ਮੰਨ ਲਓ ਕੰਮ ਵੀ ਕਰਕੇ ਕੀ ਨਹੀ ਜਾਂਦੇ ਹੁੰਦੇ ਸੀਗੇ ਤਾਂ ਉਹ ਸਾਨੂੰ ਮਤਲਬ ਡਾਂਟਦੇ ਨੀ ਸੀ ਸਾਨੂੰ ਕਹਿੰਦੇ ਸੀਗੇ ਚਲੋ ਤੁਸੀਂ ਹੁਣ ਕਰ ਲਓ ਇੱਥੇ ਹੀ ਬਹਿ ਕੇ ਕਰ ਲਓ ਜੇ ਤੁਸੀਂ ਘਰੋ ਕਰਕੇ ਨਹੀਂ ਲਿਆਏ ਪਰ ਅਗਲੀ ਵਾਰ ਤਾਂ ਤੁਸੀਂ ਘਰੋਂ ਕਰਕੇ ਲਿਆਣਾ ਮਤਲਬ ਇਹ ਨੀ ਸੀਗਾ ਕਿ ਉਹ ਜਿਵੇਂ ਮਾਰਨ ਲੱਗ ਜਾਣ ਬੱਚਿਆਂ ਨੂੰ ਨਹੀਂ।
ਹਮ ਵੈਸੇ ਕਈ ਹੁੰਦੇ ਨੇ। ਕਈ ਹੁੰਦੇ ਨੇ ਉਹ ਮਾਰ ਦੇਣ ਲੱਗ ਜਾਂਦੇ ਨੇ ਕਈ ਸ਼ਿਕਸ਼ਕ ਐਸੇ ਵੀ ਹੁੰਦੇ ਨੇ। ਅਧਿਆਪਕ।
ਹੁੰਦੇ ਨੇ ਕਿ ਬਈ ਉਹ ਬੱਚਿਆਂ ਦੇ ਮਨ ਚ ਡਰ ਪਾ ਦਿੰਦੇ ਨੇ ਪਰ ਜੋ ਸਾਡੇ ਸ਼ਿਕਸ਼ਕ ਸੀਗੇ ਉਹ ਤਾਂ ਬਹੁਤ ਹੀ ਚੰਗੇ ਸੀਗੇ ਨਹੀਂ ਉਹ ਤਾਂ ਸਾਨੂੰ ਮਤਲਬ ਬਹੁਤ ਨਈ ਨਈ ਚੀਜ਼ਾਂ ਹਰ ਦਿਨ ਉਹ ਸਾਨੂੰ ਕਿਤਾਬਾਂ ਤੋਂ ਹੱਟ ਕੇ ਸਿਖਾਉਂਦੇ ਸੀਗੇ ਕਿਤਾਬਾਂ ਦੀ ਤਾਂ ਦੇਖੋ ਸਿੱਖਦੇ ਹੀ ਸੀਗੇ ਆਪਾਂ ਪਰ ਉਹ ਸਾਨੂੰ ਜ਼ਿੰਦਗੀ ਜੀਣ ਦਾ ਸ ਲਿਖਾ ਸੀ ਖਾਂਦੇ ਸੀਗੇ ਵੀ ਜ਼ਿੰਦਗੀ ਚ ਆਪਾਂ ਕਿਹੋ ਜਿਹੇ ਇਨਸਾਨ ਬਣਨਾ ਜ਼ਿੰਦਗੀ ਚ ਆਪਾਂ ਕਿਵੇਂ ਤਰੱਕੀ ਕਰ ਸਕਦੇ ਆ ਬਹੁਤ ਨਈ ਚੀਜ਼ਾਂ ਸਿਖਾਉਂਦੇ ਸੀ।
ਹਾਂ ਇਹ ਤੇ ਹੈ ਉਹ ਤੁਹਾਡੇ ਅਧਿਆਪਕ ਹੋਣਾ ਨਾ ਤੁਸੀਂ ਸ਼ਿਕਸ਼਼ਿਕ ਕਹਿ ਰਹੇ ਹੋ। ਸ਼ਿਕਸ਼ਿਕ ਤੇ ਤੁਸੀਂ ਹੈਗੇ ਹੋ ਤੁਸੀਂ ਸ਼ਿਕਸ਼ਕ ਦੱਸ ਅਧਿਆਪਕ ਦੱਸਦੇ ਮ ਤੁਹਾਨੂੰ। ਤੁਸੀਂ ਦੱਸੋ ਕੁਛ ਅਧਿਆਪਕ ਐਸੇ ਇਸੇ ਵੀ ਹੁੰਦੇ ਨੇ ਬਸ ਡੰਡੇ ਡੰਡਾ ਡੰਡੇ ਡੰਡਾ ਮਾਰਦੇ ਨੇ।
ਨਹੀਂ, ਨਹੀਂ ਅਧਿਆਪਕ ਨੂੰ ਵੀ ਆਪਾਂ ਸਿਕਸ਼ਕ ਕਹਿੰਦੇ ਹ ਨਾ
ਅਧਿਆਪਕ ਤੇ ਪੜ੍ਹਾਨ ਵਾਲਾ ਅਧਿਆਪਕ ਹੋ ਗਿਆ ਸ਼ਿਕਸ਼ਕ ਤੇ ਪੜ੍ਹਨ ਵਾਲਾ ਹੋ ਗਿਆ ਨਾ।
ਨਾ, ਨਾ ਤੁਸੀਂ ਸਮਝੇ ਨੀ ਉਹ ਮਤਲਬ ਸਿਕਸ਼ਕ ਵੀ ਕਹਿੰਦੇ ਆ ਆਪਾਂ, ਸ਼ਿਕਸ਼ਕ ਠੀਕ ਆ ਜਿਹੜੇ ਉਹ ਹੁੰਦੇ ਆ ਨਾ ਜਿਹੜੇ ਪੜ੍ਹਨ ਵਾਲੇ ਹੁੰਦੇ ਆ, ਉਹਨੂੰ ਆਪਾਂ ਛਾਤਰ ਕਹਿੰਦੇ ਹਾਂ ਤਾਂ ਬੱਚੇ ਕਹਿ ਸਕਦੇ ਹਾਂ ਜਾਂ ਸਾਡੇ ਟੀਚਰਾਂ ਕਹਿ ਸਕ, ਆਪਾਂ ਮਤਲਬ ਕਿ ਜਿਹੜੀ ਸਾਡੇ ਅਧਿਆਪ ਅਧਿਆਪਕ ਹੁੰਦੇ ਨੇ ਨਾ ਉਹਨਾਂ ਨੂੰ ਆਪਾਂ ਕਈ ਨਾਮਾਂ ਤੋਂ ਬੁਲਾ ਸਕਦੇ ਹਾਂ, ਜਿਵੇਂ ਸ਼ਿਕਸ਼ਕ ਹੋ ਗਿਆ ਅਧਿਆਪਕ ਪਕ ਹੋ ਗਿਆ ਟੀਚਰਾਂ ਹੋ ਗਿਆਂ ਮੈਡਮ ਹੋ ਗਈ ਸਰ ਹੋ ਗਏ
ਕੋਈ ਸ਼ਿਕਸ਼ਕ ਆਪਣੇ ਘਰੋਂ ਲੜ ਕੇ ਆ ਜਾਂਦਾ ਉਹ ਬੱਚਿਆਂ ਦਾ ਗੁੱਸਾ ਉਤਾਰ ਦਿੰਦਾ ਏਸੇ ਵੀ ਹੁਣਦੇ ਨੇ ਹ
ਨਹੀ ਪਰ ਸਾਡੇ ਤਾਂ ਬਹੁਤ ਹੀ ਚੰਗੇ ਸੀਗੇ ਉਹਨਾਂ ਨੇ ਸਾਨੂੰ ਬਹੁਤ ਕੁਛ ਸਿਖਾਇਆ ਆਪਾਂ ਜੀਵਨ ਦਾ ਮਾਰਗ ਦਰਸ਼ਨ ਸਾਡਾ ਉਹਨਾਂ ਨੇ ਦਿੱਤਾ ਠੀਕ ਹੈ, ਉਹਨਾਂ ਨੇ ਸਾਨੂੰ ਅਹ ਮਤਲਬ ਕਿ ਇੰਨਾ ਕੁਛ ਸਿਖਾਇਆ ਅੱਗੇ ਆਪਾਂ ਜ਼ਿੰਦਗੀ ਚ ਕਿਵੇਂ ਵੜ ਸਕਦੇ ਹਾਂ
ਤੁ ਤੁਸੀਂ ਲਾਈਫ ਚ ਕੀ ਬਣਾਯਾ ਹੁਨ ਇਸ ਟਾਈਮ, ਕੀ ਬਣ ਚੁੱਕੇ ਹੁਨ ਲਾਈਫ ਚ
ਮੈਂ ਹੁਣੇ ਤਾਂ ਮੈਂ ਮਤਲਬ ਪੜ੍ਹਾਈ ਕਰ ਰਹੀ ਹਾਂ
ਕਿਸ ਚੀਜ਼ ਦੀ ਪੜ੍ਹਾਈ ਕਰ ਰਹੇ ਹੋ ਕਿਸ ਚੀਜ਼ ਦੀ ਪੜ੍ਹਾਈ ਕਰ ਰਹੇ ਹੋ ਹੁਣ
ਬਸ ਅਹ ਮੈਂ ਤਾਂ ਹੁਣੇ ਮਤਲਬ ਕਿ ਮੈਂ ਵੀ ਆਹੀ ਸੋਚਿਆ ਸੀਗਾ ਬਚਪਨ ਚ ਕਿ ਮੈਂ ਵੀ ਆਪਣੇ ਸ਼ਿਕਸ਼ਕ ਦੀ ਤਰ੍ਹਾਂ ਅਧਿਆਪ ਪਕ ਦੀ ਤਰ੍ਹਾਂ ਵੱਡੇ ਹੋ ਕੇ ਮੈਂ ਵੀ ਇਹੀ ਬਣਨਾ ਮੈਂ ਵੀ ਬੱਚਿਆਂ ਨੂੰ ਪੜ੍ਹਾਉਣਾ, ਤਾਂ ਮੈਂ ਵੀ ਉਹੀ ਪੜ੍ਹਾਈ ਕਰ ਰਹੀ ਵੀ ਮੈਂ ਵੱਡੇ ਹੋ ਕੇ ਵੀ ਮਤਲਬ ਆਪਨੀਆਂ ਪੜ੍ਹਾਈ ਪੜ੍ਹੂਈ ਪੂਰੀ ਕਰਕੇ ਮੈਂ ਇੱਕ ਅਧਿਆਪਕ ਬਨਾਗੀ ਤੇ ਮੈਂ ਵੀ ਬੱਚਿਆਂ ਨੂੰ ਗਿਆਨ ਦੇਵਾਂਗੀ, ਉਹਨਾਂ ਨੂੰ ਨਈ- ਨਈ ਚੀਜ਼ਾਂ ਸਿਖਾਵਾਂਗੀ
ਕਿ ਹੁਣ ਤੁਸੀਂ ਪੜ੍ਹਾਈ ਕਿਹੜੀ ਕਰ ਰਹੇ ਹੋ, ਸ਼ਿਕਸ਼ਕ ਬਣਨ ਵਾਸਤੇ
ਸਿਕਸ਼ਕ ਬਣਨ ਵਾਸਤੇ ਸਾਨੂੰ ਇੱਕ ਪੜ੍ਹਾਈ ਕਰਨੀ ਪੈਂਦੀ ਹੈ ਉਹਨੂੰ ਕਹਿੰਦੇ ਆ ਬੀ, ਏਡ ਹੁੰਦੀ ਆਪਾਂ ਉਹ ਮਤਲਬ ਕਾਰਦੇ ਹਾਂ ਪੜ੍ਹਦੇ ਹਾਂ ਜਾ ਕੇ ਉਹਦੇ ਚ ਸਾਨੂੰ ਨਈ ਨਈ ਚੀਜ਼ਾਂ ਸਿਖਾਉਂਦੇ ਆ ਵੀ ਆਪਾਂ ਬੱਚਿਆਂ ਨੂੰ ਕਿਵੇਂ ਸਿਖਾ ਸਕਦੇ ਹਾਂ ਕਿਵੇਂ ਨਈ ਕਿਤਾਬਾਂ ਤੋਂ ਹਟ ਕੇ ਆਪਣੇ ਬੱਚੇ ਨੂੰ ਕਿਵੇਂ ਕੁਛ, ਸਭ ਕੁਛ ਦੱਸ ਸਕਦੇ ਆ ਉਹ ਸਭ ਚੀਜ਼ਾਂ ਤੁਹਾਨੂੰ ਉੇਥੇ ਸਿਖਾਉਣ ਦੇ
ਅੱਛਾ, ਅੱਛਾ, ਅੱਛਾ ਤੇ ਕਿਹੜੇ ਕਾਲਜ ਤੋਂ, ਕਿਹੜਾ ਸੈਂਟਰ ਹੈਗਾ ਏਸਾ
ਉਹ ਅਧਿਆਪਕ, ਮਤਲਬ ਉਹੀ ਇੱਕ ਸੈਂਟਰ ਹੁੰਦਾ ਜੀ ਅ ਜ ਉੱਥੇ ਸਾਡੇ ਅਧਿਆਪਕ, ਮਤਲਬ ਅਲੱਗ, ਅਲੱਗ ਕਾਲਜ ਹੁੰਦੇ ਨੇ ਹਰ ਜਗ੍ਹਾ ਤੇ ਹਰ ਦੇਸ਼ ਚ ਹੈਨਾ, ਹਰ ਰਾਜੇ ਚ ਹੁੰਦੇ ਨੇ ਕਲਜ ਸਾਡੇ ਉਧਰ ਵੀ ਹੈਗਾ ਇੱਕ, ਉੱਥੇ ਜਾ ਕੇ ਆਪਾਂ ਸਿੱਖ ਰਖਦੇ ਹਾਂ ਵੀ ਆਪਾਂ ਕਿਵੇਂ ਇਹ ਕੁਛ ਕਰਨਾ
ਅੱਛਾ-
ਹਾਂਜੀ, ਹਾਂਜੀ
ਸਿਖਿਆ, ਤੇ ਫੇਰ ਤੁਸੀ ਕਿੰਨਾ ਕੁ ਸਿੱਖਿਆ
ਆਹ ਤਾਂ ਮਤਲਬ ਵੈਸੇ ਆਪਾਂ ਦੇਖੋ ਸਿਕਸ਼ਕ ਦੀ ਗੱਲ ਕਰ ਰਹੇ ਹਾਂ, ਮੈਂ ਤੁਹਾਨੂੰ ਸਿਕਸ਼ਕ ਦੇ ਬਾਰੇ ਦੱਸ ਰਹੀ ਹਾਂ ਵੀ ਜਿਹੜੇ ਸ਼ਿਕਸ਼ਕ ਹੁੰਦੇ ਨੇ ਨਾ ਉਹ ਬੱਚਿਆਂ ਚ ਭੇਦਭਾਵ ਨਹੀ ਕਰਦੇ ਉਹ ਸਾਰਿਆਂ ਨੂੰ ਇੱਕ ਸਮਾਨ ਸਮਝਦੇ ਹੈ, ਤੇ ਉਹ ਸਾਰਿਆਂ ਨੂੰ ਇੱਕ ਕੋ ਹੀ ਅਵਸਰ ਦਿੰਦੇ ਆ, ਕਿ ਆਪਾਂ ਸਫਲਤਾ ਨੂੰ ਪਾਉਣਾ ਤੇ ਜੇ ਸਾਨੂੰ ਅਸਫਲਤਾ ਵੀ ਮਿਲਦੀ ਹੈ ਨਾ, ਤਾਂ ਆਪਾਂ ਉਹਦੇ ਕੋਲ ਡਰ ਨਹੀਂ ਹੈਗਾ, ਸਾਨੂੰ ਆ ਸਿੱਖ ਆਹ ਸਿੱਖਣਾ ਹੈ ਵੀ ਜਿਹੜੀ ਅਸਫਲਤਾ ਹੈਗੀ ਹੈ, ਉਹ ਸਫਲਤਾ ਦੀ ਪਹਿਲੀ ਸੀੜੀ ਹੈ ਸਾਡੀ
ਅੱਛਾ
ਤਾਂ ਆਪਾਂ ਅਸਫਲਤਾ ਤੋਂ ਡਰਨਾ ਨਹੀ ਹੈ ਆਪਾਂ ਅੱਗੇ ਵੱਧਣਾ, ਆਹ ਚੀਜ਼ਾਂ ਉਹ ਸਾਨੂੰ ਸਿਖਾ ਖਾਂਦੇ ਹੈਗੇ
ਅੱਛਾ ਜੀ।
ਹਾਂਜੀ, ਹਾਂਜੀ।
ਠ
ਔਰ ਤੁਸੀਂ ਦੱਸੋ ਤੁਹਾਡਾ ਕੋਈ ਬਚਪਨ ਦਾ ਸ਼ਿਕਸ਼ਕ ਹੋਏ ਜਿਹੜੇ ਤੁਹਾਨੂੰ ਜਿਨਾਂ ਨੇ ਸਿਖਾਇਆ ਹੋਏ, ਜਿਹੜੇ ਤੁਹਾਨੂੰ ਅੱਜ ਵੀ ਯਾਦ ਹੋਏ।
ਸਾਨੂੰ ਤੇ ਯਾਦ ਆਉਂਦੇ ਸਾਡੇ ਹੈਗੇ ਸੀ ਸਰ ਸ਼ ਆਪਣਾ ਸ਼ਿਕਸ਼ਕ, ਉਹ ਸਾਨੂੰ ਕੁਛ ਵੀ ਨੀ ਕਹਿੰਦੇ ਸੀ ਹਮੇਸ਼ਾ ਮਤਲਬ ਪੂਰੀ ਕਲਾਸ ਚ ਪੰਜ ਸਵਾਲ ਕਰਾਉਂਦੇ ਸੀ ਬਾਅਦ ਛੁੱਟੀ
ਅੱਛਾ ਜੀ, ਅੱਛਾ ਜੀ ਹਾਂਜੀ ਸਿਕਸ਼ਕ ਤਾਂ ਹਮੇਸ਼ਾ ਹੀ ਯਾਦ ਆਉਂਦੇ ਆ ਜੀ ਬਹੁਤ ਯਾਦ ਆਉਂਦੇ ਆ ਉਹ ਸਾਨੂੰ ਪੜ੍ਹਾਈ ਤੋਂ ਇਲਾਵਾ ਮੈਂ ਉਹੀ ਕਹਿ ਰਹੀ ਹਾਂ ਬਹੁਤ ਕੁਛ ਸਿਖਾਉਦੇ ਆਂ। ਤਾਂ ਪ੍ਰੇਰਿਤ ਕਰਦੇ ਹੈ ਕਿ ਵੱਡਾ ਹੋ ਕੇ ਤੁਸੀਂ ਮਤਲਬ ਹਰ ਬੱਚੇ ਦੇ ਅੰਦਰ ਕੁਛ ਨਾ ਕੁਛ
ਹਾਂ
ਹੁਨਰ ਹੁੰਦਾ ਹੈ ਤੇ ਹਰ ਬੱਚੇ ਦਾ ਇੱਕ ਸਪਨਾ ਹੁੰਦਾ ਹੈ। ਵੀ ਮੈਂ ਵੱਡਾ ਹੋ ਕੇ ਡਾਕਟਰ ਬਣਾਂਗਾ ਮੈਂ ਵੱਡਾ ਹੋ ਕੇ ਇੰਜੀਨੀਅਰ ਬਣਾਂਗਾ ਮੈਂ
ਮੈਂ ਵੱਡਾ ਹੋ ਕੇ, ਮੈਂ ਵੱਡਾ ਜਿਮ ਫਿਟਨੈਸ ਟ੍ਰਰੇਨਰ ਬਣ ਗਿਆ
ਅੱਛਾ ਜੀ ਵਾਹ ਜੀ ਵਾਹ ਬਹੁਤ ਵਧੀਆ ਗੱਲ ਜੀ ਬਹੁਤ ਵਧੀਆ। ਹਾਂ, ਤਾਂ ਤੁਸੀਂ ਹੁਣ ਦੇਖੋ ਤੁਸੀਂ ਵੀ ਬਚਪਨ ਚ ਸੋਚਿਆ ਹੋਣਾ ਵੀ ਮੈਂ ਵੱਡਾ ਹੋ ਕੇ ਆ ਬਣਾਂਗਾ। ਤਾਂ ਉਹੀ ਹਰ ਬੱਚੇ ਚ ਇੱਕ ਨਾ ਕੁਛ ਨਾ ਕੁਛ ਹੁਨਰ ਹੁੰਦਾ ਹੀ ਹੁੰਦਾ।
ਹੂੰ, ਇਹ ਤਾਂ ਹੈ।
ਹਾਂਜੀ, ਉਹੀ ਸਾਰੇ ਹਾਂਜੀ, ਅੱਜ ਕੱਲ੍ਹ ਤਾਂ ਦੇਖੋ ਵੈਸੇ ਕਿੰਨੀ ਨਈ- ਨਈ ਤਕਨੀਕਾਂ ਆ ਗਈਆਂ ਨੇ ਹਨਾ ਕਿੰਨੀ ਨਈ- ਨਈ ਟੈਕਨੋਲੋਜੀ ਆ ਗਈ। ਇੰਟਰਨੈਟ ਆ ਗਏ ਨੇ, ਮੋਬਾਇਲ ਆ ਗਏ ਨੇ, ਜਿਹਦੇ ਕੋਲ ਵੀ ਆਪਾਂ ਬਹੁਤ ਕੁੱਛ ਸਿੱਖ ਸਕਦੇ ਹੈ, ਮਤਲਬ ਮੇਰਾ ਕਹਿਣ ਦਾ ਇਹ ਮਤਲਬ ਹੈ ਕਿ ਆਹ ਜਿਹੜੀ ਨਈਂ- ਨਈਂ ਚੀਜ਼ਾਂ
ਹੁ, ਹੁ
ਤਰੀਕੇ ਨਾਲ ਅਧਿਆਪਕ ਹੀ ਹੈਗੇ ਆ ਸਾਨੂੰ ਕਿੰਨਾ ਕੁੱ ਸਿਖਾ ਰਹੇ ਹੈਗੇ ਹਨਾ
ਇਹ ਆ ਸਹੀ ਗਲ ਏ
ਇਹਦੇ ਕੋਲੌ ਵੀ ਆਪਾਂ ਕਿੰਨਾ ਕੁੱਝ ਸਿੱਖ ਲੈਂਦੇ ਹਾਂ।
ਸੋਨ ਤੋਂ ਵੀ ਅਧਿਆਪਕ ਵੀ ਠੀਕ ਰਹੇ
ਹਾਂਜੀ, ਹਾਂਜੀ ਸਹੀ ਗੱਲ ਹੈ ਜੀ ਔਰ ਅਧਿਆਪਕ ਪਰ ਇੱਕ ਹੋਰ ਵੀ ਮਤਲਬ ਸਾਡੀ ਜ਼ਿੰਦਗੀ ਚ ਮਹੱਤਵ ਹੁੰਦਾ ਹੈ ਕਿ ਉਹ ਸਾਨੂੰ ਜਿਹੜੀ ਸਹੀ ਔਰ ਗਲਤ ਚੀਜ਼ ਹੈ ਉਹਦੇ ਅੰ ਅੰਤਰ ਕਰਨਾ ਵੀ ਸਿਖਾਉਂਦੇ ਹੈ ਵੀ ਆਹ ਚੀਜ਼ ਸਹੀ ਹੈਗੀ ਤਾਂ ਆਹ ਚੀਜ਼ ਗਲਤ
ਹੂੰ ਨਾ ਚੈਟ ਜੀ ਪੀ ਟੀ ਆ ਗਏ ਇਹਦੇ ਚ ਕੋਈ ਗੱਲ ਪਾਓ ਨਾਲ ਹੀ ਪਤਾ ਲੱਗ ਜਾਂਦਾ।
ਹਾਂਜੀ, ਹਾਂਜੀ ਬਥੇਰੀ ਚੀਜ਼ਾਂ ਆ ਗਈਆਂ ਨੇ ਤਾਂ ਬੱਚੇ ਨੂੰ ਸਿੱਖਣ ਨੂੰ ਮਿਲਦੀ ਹੈ ਪਰ ਮੈਨੂੰ ਲੱਗਦਾ ਜਿਹੜਾ ਬ ਚ, ਆਪਾਂ ਸਕੂਲ ਜਾ ਕੇ ਸਾਹਮਣੇ ਆਪਣਾ ਸਿਕਸ਼ਕ ਤੋਂ ਆਪਾਂ ਆਪਣੇ ਅਧਿਆਪਕ ਤੋਂ ਪੁੱਛ ਸਕਦੇ ਹ ਨਾ ਉਹ ਮਤਲਬ ਆਹ ਜਿਹੜੀ ਅੱਜ ਕੱਲ ਟੈਕਨੋਲੋਜੀ ਚੱਲ ਗਈ ਹੈ ਉਹਦੇ ਉਹਦਾ ਕੰਪੈਰਿਜ਼ਨ ਮਤਲਬ ਉਹਦਾ ਮੁਕਾਬਲਾ ਆਪਾਂ ਉਹਦੇ ਨਾਲ ਨਹੀਂ ਕਰ ਸਕਦੇ ਜਿਹੜਾ ਸਾਡਾ ਸਾਹਮਣੇ ਬੈਠਾ ਹੋਇਆ ਸ਼ਿਕਸ਼ਕ ਹੈ।
ਹਾਂ ਆ ਗਇਆ
ਉਹ ਤਾਂ ਅਲੱਗ ਹੀ ਹੈਗੇ ਨੇ ਜੀ ਉਹਨਾਂ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। ਉਹ ਕਿਉਂਕਿ ਸਾਨੂੰ ਪਿਆਰ ਵੀ ਕਰਦੇ ਨੇ ਸਾਡੇ ਦੁੱਖ ਚ ਸਾਡੇ ਨਾਲ ਬਹਿੰਦੇ ਵੀ ਨੇ ਠੀਕ ਆ ਸਾਨੂੰ ਸਮਝਾਉਂਦੇ ਨੇ ਸਾਨੂੰ ਦੁਲਾਰ ਕਰਦੇ ਨੇ ਤਾਂ ਉਹਨਾਂ ਦਾ ਤਾਂ ਪਿਆਰ ਅਲੱਗ ਦੀ ਹੈਗਾ
ਇਹ ਤੇ ਹੈ ਉਹਨਾਂ ਦਾ ਤੇ ਪਿਆਰ ਬਹੁਤ ਲੱਗ ਜਾਂਦਾ।
ਤਾਂ ਮੈਂ ਵੀ ਇਹੀ ਸੋਚਦੀ ਹਾਂ ਵੀ ਮੈਂ ਵੀ ਮਤਲਬ ਬੱਚਿਆਂ ਨੂੰ ਸਿਖਾਣਾ ਹੈਗਾ। ਕਿ ਤੁਸੀਂ ਭਾਵੇਂ ਤੁਹਾਡੇ ਕੋਲ ਕਿੰਨੀ ਵੀ ਕਠਿਨ ਪਰਿਸਥਿਤੀ ਹੋ ਜਾਏ ਕਿੰਨੀ ਵੀ ਤੁਹਾਡੇ ਕੋਲ ਮੁਸ਼ਕਿਲਾਂ ਆ ਜਾਏ ਜ਼ਿੰਦਗੀ ਚ ਤੁਸੀਂ ਹਮੇਸ਼ਾ ਮਿਹਨਤ ਕਰਨੀ ਹੈ। ਤੁਸੀਂ ਹਮੇਸ਼ਾ ਧਰਿਅ ਰੱਖਣਾ ਤੇ ਜਿੰਮੇਵਾਰ ਨਾਗਰਿਕ ਤੁਸੀਂ ਬਣਨਾ।
ਠੀਕ ਹੈ ਚਲੋ ਕੋਈ ਗੱਲ ਨੀ। ਮੈਂ ਮਾੜਾ ਜਾ ਨਾ ਕੰਮ ਕਰਨਾ।
ਠੀਕ ਆ ਜੀ ਠੀਕ ਆ ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਆ ਗੱਲਬਾਤ ਕਰਕੇ ਠੀਕ ਆ ਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਕੋਈ ਗੱਲ ਨੀ। ਚਲੋ ਠੀਕ ਹੈ ਜੀ।